ਹੈਲੋ
ਹੈਲੋ
ਹੈਲੋ ਸਤਿ ਸ਼੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ, ਹੋਰ ਕਿਵੇਂ ਹੋ ਜੀ?
ਮੈਂ ਵਧੀਆ ਤੁਸੀਂ ਸੁਣਾਓ? ਤੁਸੀਂ ਕਿਵੇਂ ਹੋ?
ਬਸ ਵਧੀਆ-ਵਧੀਆ ਜੀ ਤੁਸੀਂ ਦੱਸੋ? ਹੋਰ ਘਰ ਪਰਿਵਾਰ ਸਭ ਠੀਕ
ਹਾਂਜੀ, ਬਹੁਤ ਵਧੀਆ ਤੁਹਾਡੇ ਕਿਵੇਂ ਨੇ ਸਾਰੇ ਉੱਥੇ
ਬਸ ਵਧੀਆ ਚੱਲ ਰਿਹਾ ਤੁਸੀਂ ਦੱਸੋ ਹੋਰ ਕੀ ਕਰ ਰਹੇ ਸੀ?
ਕੁਛ ਨਹੀਂ ਮੈਂ ਬਸ ਐਵੇਂ ਬੁੱਕਸ ਹੀ ਪੜ੍ਹ ਰਹੀ ਸੀਗੀ ਕਿਤਾਬਾਂ ਪੜ੍ਹ ਕੇ ਦੇਖ ਰਹੀ ਹੈ ਥੋੜੀ ਜਿਹੀ
ਅੱਛਾ ਕਿਤਾਬਾਂ ਚ ਕੀ ਪੜ ਰਹੇ ਸੀ।
ਨੋਵਲ ਵਗੈਰਾ ਵੀ ਪੜ੍ਹ ਰਹੀ ਸੀ, ਕੁਛ ਤੇ ਚੇਤਨ ਭਗਤ ਹੈਗਾ, ਜਿਹੜਾ ਰਾਈਟਰ ਉਹਦੇ ਨੋਵਲ ਪੜ੍ਹ ਰਹੀ ਸੀ ਤੇ ਨਾਲ ਹੀ ਮੜਾ ਦਾ ਜ਼ਿਕਰ ਹੋਣ ਲੱਗਿਆ ਵੀ ਅੱਜ- ਕੱਲ ਜਿਹੜੇ ਉਹ ਇਹ ਥਾਂ ਥਾਂ ਵੀ ਇੰਨਾ ਖ਼ਰਾਬ ਹੋਇਆ ਪਿਆ ਰੋਡ ਵਗੈਰਾ ਇੰਨੇ
ਅੱਛਾ ਤੁਹਾਨੂੰ ਮਤਲਬ ਰੁਚੀ ਹੈ ਪੜ੍ਹਨ ਵਿੱਚ
ਹਾਂ ਕਿਤਾਬਾਂ ਵਗੈਰਾ ਪੜ੍ਹਨ ਚ ਨੋਵਲ ਵਗੈਰਾ ਪੜ੍ਹਨ ਰੁਚੀ ਹੈ। ਪਰ ਉਹ ਥੋੜੇ ਮਤਲਬ ਵਧੀਆ ਤਾਂ ਹੋਣੇ ਚਾਹੀਦੇ ਆ ਮਤਲਬ ਸਹੀ ਹੋਣੇ ਚਾਹੀਦੇ ਆ ਉਵੇਂ ਤਾਂ ਨਹੀਂ ਕੋਈ ਜ਼ਿਆਦਾਤਰ ਕੋਈ ਥਰਿਲਰ ਵਗੈਰਾ ਪੜ੍ਹਨ ਦਾ ਹੈ ਜਾਂ ਫਿਰ ਉਵੇਂ ਬਾਕੀ ਤਾਂ ਜ਼ਿਆਦਾ ਸ਼ੌਕ ਮਹਿੰਗਾ
ਅੱਛਾ ਹੋਰ ਕਿਹੜੇ-ਕਿਹੜੇ ਲਿਖਾਰੀ ਦੀ ਤੁਸੀਂ ਪੜ੍ਹ ਚੁੱਕੇ ਹੋ ਨੋਵਲ
ਮੈਂ ਸ਼ਿਵ ਕੁਮਾਰ ਦੀ ਬਹੁਤ ਪੜ੍ਹੀ ਹੈ।
ਸ਼ਿਵ ਕੁਮਾਰ ਬਟਾਲੀ
ਨਹੀਂ, ਨਹੀਂ ਨਹੀਂ
ਹਾਂਜੀ
ਆ ਹੈਗੇ ਆ ਪਰ ਉਸ ਤੋਂ ਪਹਿਲਾਂ ਮੈਂ ਮਤਲਬ ਤੁਹਾਨੂੰ ਉਹ ਕਹਿ ਰਹੀ ਆ ਕਿ ਇਹਦੇ ਮਤਲਬ ਅੱਜ ਕੱਲ ਜੋ ਆਪਾਂ ਦੇਖ ਰਹੇ ਹਾਂ ਸਾਰੇ ਪਾਸੇ ਕੂੜਾ ਕਰਕਟ ਜਿਹੜਾ ਫੈਲਿਆ ਹੋਇਆ ਸਾਰੇ ਮਤਲਬ ਆਸੇ ਪਾਸੇ ਖਾਣਾ ਤੇ ਬਦਲਣ ਦਾ ਵੀ ਟਾਈਮ ਸੀ। ਤੇ ਜਿਹੜੇ ਸਫਾਈ ਕਰਮਚਾਰੀ ਨੇ ਉਹਨਾਂ ਨੇ ਵੀ ਬਾਹਲਾ ਜਲੂਸ ਦਾ ਕੱਢਿਆ ਸੀ। ਸੜਕਾਂ ਦਾ ਤੇ ਥਾਂ ਥਾਂ ਤੇ ਮਤਲਬ ਹੁਣੇ ਵੀ ਸਾਡੇ ਬੂਹੈ ਅੱਗੇ ਕਿੰਨਾ ਇਕੱਠਾ ਹੋਇਆ ਪਿਆ ਬਹੁਤ ਕੁਛ ਪਲਾਸਟਿਕ ਦੇ ਲਿਫਾਫੇ ਕਿੰਨਾ ਕੁਛ
ਤੇ ਸਾਨੂੰ
ਕੰਪਲੇਂਟ ਵਗੈਰਾ ਰੱਖੀ ਪਾਈਏ ਚਲੋ ਸਾਰਿਆਂ ਦੇ ਨਾਲ ਹੀ ਇਹ ਹੋ ਰਿਹਾ ਵੀ ਕਿਸੇ ਨੂੰ ਹੈ ਨੀ ਗਾ ਵੀ ਇੱਕ ਨਾਲ ਤਾਂ ਸੁਣਵਾਈਏ ਤੁਹਾਨੂੰ ਪਤਾ ਹੀ ਹੈ ਵੀ ਕਾਨੂੰਨ ਇੱਥੇ ਦਾ ਕਿਵੇਂ ਕੰਮ ਕਰਦਾ ਆਪਣੇ ਭਾਰਤ ਦਾ ਕੋਈ ਇਹਨਾਂ ਤਾਂ ਹੈ ਨੀ ਕੋਈ ਸੁਣਵਾਈ ਵਗੈਰਾ ਤਾਂ ਇਕੱਠੀ ਕੋਈ ਕਰੇ ਜਾ ਕੇ ਫੇਰ ਉਹਨਾਂ ਨੂੰ ਪਤਾ ਲੱਗਦਾ ਵੀ ਲੋਕ ਲੋਕਾਂ ਚ ਦਮ ਹੈ ਤੇ ਉਹ ਫੇਰ ਜਾ ਕੇ ਕਿਤੇ ਸੌਉਂਦੇ ਆ ਐਵੇਂ ਤਾਂ ਕੀ ਕੁਛ ਕੋਈ ਕਿਸੇ ਨੂੰ ਮੂੰਹ ਲਾ ਕੇ ਰਾਜੀ ਨੀ ਤਾਂ ਅੱਜ ਕੱਲ ਹੁਣ ਦੇਖੋ ਇਹ ਸਾਰਾ ਪਲਾਸਟਿਕ ਵਗੈਰਾ ਹੈ ਇਹ ਵੀ ਬੰਦ ਹੋਣਾ ਚਾਹੀਦਾ ਖ ਖਤਮ ਹੋਣਾ ਚਾਹੀਦਾ ਹਾਲਾਂਕਿ ਤੁਸੀ ਤੁਹਾਨੂੰ ਪਤਾ ਹੀ ਹੋਏਗਾ ਵੀ ਬੈਂਨ ਵੀ ਲਾਇਆ ਹੋਇਆ ਹੈ ਕਈਆਂ ਚ ਥੋੜ੍ਹੀ ਦੇਰ ਤੱਕ ਇਨਾ ਤਾਂ ਹੋ ਜਾਂਦਾ ਵੀ ਇਹ ਸਹੀ ਹੋ ਜਾਂਦੇ ਨੇ ਫਿਰ ਬਾਅਦ ਸ਼ੁਰੂ ਕਰ ਦਿੰਦੇ ਨੇ ਇਹਨੂੰ ਵਰਤਣਾ
ਲੋਕੀ ਕਿੱਥੇ ਮੰਨਦੇ ਨੇ ਅੱਜ ਕੱਲ੍ਹ ਤਾਂ ਤੁਸੀਂ ਇਹ ਵੇਖੋ ਚਲੋ ਆਪਾਂ ਕਹਿ ਸਕਦੇ ਹਾਂ ਕੂੜਾ ਕਰਕਟ ਵਾਧੂ ਫੈਲ ਰਿਹਾ ਦੇਖੋ ਹੁਣ ਆਪਾਂ ਜੇ ਦੇਖੀਏ ਤਾਂ ਆਪਣੇ ਆਸ ਪਾਸ ਦੋ ਤਰ੍ਹਾਂ ਦੇ ਕੂੜਾ ਕਰਕਟ ਹੁੰਦੇ ਆ ਜਿਵੇਂ ਪਹਿਲਾ ਤਾਂ ਹੋ ਗਿਆ ਜਿਹੜਾ ਸੜਨਯੋਗ ਹੁੰਦਾ ਹੈ ਠੀਕ ਹੈ ਜਿਵੇਂ ਆਪਾਂ ਹੁਣ ਆਪਾਂ ਘਰੇ ਸਬਜ਼ੀਆਂ ਸਬਜ਼ੀਆਂ ਕੱਟਦੇ ਹਾਂ ਉਹਨਾਂ ਦੇ ਛਿਲਕੇ ਛੁਿਲਕੇ ਹੋ ਗਏ ਉਹ ਤਾਂ ਚਲੋ ਸੜਨਯੋਗ ਹੈਗੇ ਆ ਉਹ ਜਿਵੇਂ ਉਹ ਕੋਈ ਪਸੂ ਖਾ ਜਾਂਦਾ ਗਾਂ ਵਗੈਰਾ ਠੀਕ ਹੈ ਨਾ ਹੁਣ ਕਈ ਇਹੋ ਜਿਹੇ ਹੁੰਦੇ ਜਿਹੜੇ ਸੜਨਯੋਗ ਨਹੀਂ ਹੁੰਦੇ ਜਿਵੇਂ ਆਪਾਂ ਅਹ ਜਿਵੇਂ ਆਪਾਂ ਅੰਗਰੇਜ਼ੀ ਜਿਨਾਂ ਨੂੰ ਕਹਿ ਦਿੰਦੇ ਹਾਂ ਨਾ ਨੋਨ ਬਾਇਓਡੀਿਗ੍ਰੇਡੇਬਲ ਉਹ ਜਿਹੇ ਹੁੰਦੇ ਆ ਜਿਵੇਂ ਉਹਨਾਂ ਨੂੰ ਆਪਾਂ ਪਲਾਸਟਿਕ ਕਹਿ ਦਿੰਦੇ ਲਿਫਾਫ ਹੀ ਹੋ ਗਏ ਪਲਾਸਟਿਕ ਦੇ
ਉਹੀ ਮਤਲਬ
ਤੇ ਹੁਣ ਤੁਸੀਂ ਇਹ ਦੇਖੋ ਨਾ ਕਿ ਮਤਲਬ ਇਹ ਅੱਜ ਕੱਲ੍ਹ ਇਹਨਾਂ ਦੀ ਵਰਤੋਂ ਕਿੰਨੀ ਵੱਧ ਰਹੀ ਆ ਅ ਜਗ੍ਹਾ ਜਗ੍ਹਾ ਤੇ ਲੋਕੀ ਪਲਾਸਟਿਕ ਦੇ ਲਿਫ਼ਾਫੇ ਲੈ ਕੇ ਵਰਤੀ ਜਾ ਰਹੇ ਨੇ ਇਹ ਵੀ ਨੀ ਹੈ ਕਿ ਉਹਨਾਂ ਨੂੰ ਇੱਕ ਨੋ ਨੂੰ ਵਾਰੀ ਵਾਰੀ ਮਤਲਬ ਵਰਤੋਂ ਕਰੀ ਜਾਾਨ ਇੱਕੋ ਦੀ ਉਹਨ ਉਹਨਾਂ ਨੂੰ ਬਸ ਇੱਕ ਵਾਰੀ ਵਰਤ ਲਿਆ ਤੇ ਉਹਨੂੰ ਬਾਹਰ ਸੱਟ ਦਿੰਦੇ ਨੇ ਜਾਂ ਤੁਸੀਂ ਇਹ ਦੇਖ ਦੇੋ ਨਾ ਅੱਜ ਕੱਲ੍ਹ ਉਹਨਾਂ ਨੂੰ ਜਮਾਂ ਸਮਝ ਨਹੀਂ ਹੈ ਕਿ ਇਹ ਕਿੰਨੇ ਹਾਨੀਕਾਰਕ ਹੋ ਸਕਦੇ ਦੂਜੇ ਪਰਸਨ ਵਾਸਤੇ ਜਾਂ ਦੂਜੇ ਵਿਅਕਤੀ ਵਾਸਤੇ ਵਿਅਕਤੀ ਵਾਸਤੇ ਛੱਡੋ ਤੁਸੀਂ ਪਸੂਆਂ ਵਾਸਤੇ ਵੀ ਦੇਖੋ ਕਿੰਨੇ ਹਾਨੀਕਾਰਕ
ਉਹੀ ਤਾਂ ਤੁਸੀਂ ਮਨੋ ਵੀ ਕਿੰਨੀ ਤਾਦਾਦ ਵਿੱਚ ਨਾ ਜਾਨਵਰ ਵੀ ਇਹਨੂੰ ਖਾ ਖਾ ਕੇ ਸਿੱਧਾ ਹੀ ਮਰ ਜਾ ਉਹਨਾ ਪਤਾ ਪਤਾ ਤਾਂ ਹੈ ਨ ਨਹੀਂ ਗਲਤ ਕੀ ਖਾ ਰਿਹਾ ਸਹੀ ਕੀ ਖਾ ਰਿਹੇ ਹਾ ਬਸ ਖਾ ਖੋ ਕੇ ਉਵੇਂ ਹੀ ਉਹਨਾਂ ਦਾ ਕਿੰਨਾ ਨੁਕਸਾਨ ਹੋ ਰਿਹਾ ਜਾਨਵਰਾਂ ਦਾ ਵੀ ਇਸ ਪਿੱਛੇ
ਹੁਣ ਅੱਜ ਕੱਲ ਘਰੇ ਜੇ ਕੋਈ ਸਬਜ਼ੀਆਂ ਸਬਜ਼ੀਆਂ ਕੱਟਦਾ ਹੁਣ ਜਿਹੜਾ ਵੀ ਗੰਦ ਜਿਹਾ ਹੁੰਦਾ ਜਿਹੜਾ ਸੜਨਯੋਗ ਹੁੰਦਾ ਹੈ ਉਹਨੂੰ ਇਹ ਨੀ ਹੈ ਕਿ ਉਵੇਂ ਹੀ ਬਾਹਰ ਰੱਖ ਦੇਣ ਚਲੋ ਗਾਵਾਂ ਪਸੂਆਂ ਖਾ ਜਾਣਗੇ ਉਹਨ ਇਹ ਕੀ ਕਰਦੇ ਨੇ ਇਹਨਾਂ ਨੂੰ ਸਾਰਿਆਂ ਨੂੰ ਲਿਫਾਫੇ ਚ ਇਕੱਠਾ ਕਰ ਦਿੰਦੇ ਆ ਅਤੇ ਲਿਫਾਫਾ ਗ ਪਸ਼ੂਆਂ ਸਾਹਮਣੇ ਪਾ ਦਿੰਦੇ ਨੇ ਉਹਨਾਂ ਨੂੰ ਹੁਣ ਉਹਨਾਂ ਨੂੰ ਬੇਜੁਬਾਨਾਂ ਨੂੰ ਦੜਨਾ ਪਤਾ ਕਿ ਜਿਹੜਾ ਅਹ ਦਬਾਵ ਹੈ ਉਹਨਾਂ ਵਾਸਤੇ ਆਉਣੀ ਕਰੇਗਾ ਉਹ ਤਾਂ ਉਹ ਲਿਫਾਫੇ ਸਣੇ ਹੀ ਨਾਲ ਅੰਦਰ ਲੰਘਾ ਜਾਂਦੇ ਨੇ ਅਤੇ ਦੇਖੋ ਨਾ ਉਸ ਤੋਂ ਬਾਅਦ ਜਦੋਂ ਅੰਦਰ ਉਹਨਾਂ ਲੰਘ ਜਾਂਦਾ ਅਤੇ ਕਿੰਨਾ ਉਹਨਾਂ ਦਾ ਸਾਹ ਸੂ ਔਖਾ ਹੁੰਦਾ ਅੰਦਰ ਜਾ ਕੇ ਉਹਨਾਂ ਕਿੰਨਾ ਖਰਾਬ ਕਰਦਾ ਲੋਕਾਂ ਨੂੰ ਹਜੇ ਤੱਕ ਸਮਝ ਨਹੀਂ ਆ ਰਹੀ ਆ ਕਿ ਬਈ ਐਵੇਂ ਨਹੀਂ ਕਰਨਾ ਬਥੇਰੀ ਵਾਰ ਸਰਕਾਰ ਨੇ ਵੀ ਕਿਹਾ ਕਿ ਬਈ ਪਲਾਸਟਿਕ ਦੇ ਲਿਫਾਫੇ ਪਸ਼ ਪਸ਼ੂਆਂ ਨੂੰ ਨਾ ਪਾਇਆ ਕਰੋ, ਉਹਨਾਂ ਨੂੰ ਹਾਨੀਕਾਰਕ ਹੁੰਦੇ ਆ, ਪਰ ਲੋਕ ਸੁਧਰਦੇ ਨੀ। ਕਈ ਵਾਰ ਤਾਂ ਬਥੇਰਾ ਬੈਨ ਲਾਇਆ, ਕਿ ਬਈ ਆਹ ਲਫਾਫ਼ ਫ਼ਿਆਂ ਦੀ ਵਰਤੋਂ ਨਾ ਕਰੋ ਤੁਸੀਂ, ਤੇ
ਉਹੀ ਮੈਂ ਤੁਹਾਨੂੰ ਕਹਿ ਰਹੀ ਹਾਂ, ਵੀ ਲੋਕਾਂ ਚ ਜਾਗਰੂਕਤਾ ਵੀ ਖ਼ਤਮ ਜਿਹੀ ਹੁੰਦੀ ਹੁੰਦੀ ਜਾ ਰਹੀ ਆ।
ਹਾਂ ਆਪਾਂ ਇਹ ਨੀ ਕਹਿ ਸਕਦੇ, ਕਿ ਸਿਰਫ ਇੱਕ ਅਹ ਘਰ ਦੇ ਲੋਕ ਮਤਲਬ ਆਪਣੇ ਸੁਸਾਇਟੀ ਵਿੱਚ ਜਿਹੜੇ ਲੋਕ ਨੇ, ਉਹੀ ਫੈਲਾ ਰਹੇ ਨੇ। ਹੁਣ ਤੁਸੀਂ ਇਹ ਦੇਖੋ, ਇਹ ਗੰਦ ਕਿੰਨਾ ਇੰਡਸਟਰੀਆਂ ਤੋਂ ਆ ਰਿਹਾ। ਠੀਕ ਐ, ਤੇ ਇਹ ਕਿੰਨਾ ਹੀ ਗੰਦ ਹਸਪਤਾਲਾਂ ਚੋਂ ਵੀ ਨਿਕਲ ਕੇ ਆ ਰਿਹਾ। ਠੀਕ ਐ, ਹਸਪਤਾਲ ਦੇਖੋ ਨਾ ਅੱਜ- ਕੱਲ੍ਹ, ਉਹ ਸਭ ਚੀਜ਼ ਪਲਾਸਟਿਕ ਦੀ ਚੀਜ਼ਾਂ ਨੇ। ਉਹ ਹਸਪਤਾਲਾਂ ਵਿੱਚ ਤਾਂ ਕਈ ਇਹੋ ਜਿਹੀਆਂ ਹਾਨੀਕਾਰਕ ਨੇ, ਉਹਨਾਂ ਨੂੰ ਪਤਾ ਕਿ ਉਹ ਵਾ ਵਾਤਾਵਰਨ ਵੀ ਖ਼ਰਾਬ ਕਰੇਗਾ, ਤੁਸੀ ਵਾਤਾਵਰਨ ਛੱਡੋ, ਕੋਈ ਪਸ਼ੂ ਖਾ ਵੀ ਲਏਗਾ ਨਾ, ਉਹ ਪਲਾਸਟਿਕ ਦੀ ਚੀਜ਼ ਜਿਹੜੀ ਆਪਾਂ ਹਸਪਤਾਲਾਂ ਵਿੱਚ ਵਰਤਦੇ ਆਂ। ਉਹ ਉਹਨਾਂ ਨੂੰ ਕਿੰਨੀ ਨੁਕਸਾਨਦਾਇਕ ਹੋ ਸਕਦੀ ਐ, ਉਹਨਾਂ ਨੂੰ ਇੰਨਾ ਵੀ ਪਤਾ। ਉਹ ਪਰ ਫੇਰ ਵੀ ਨਾ ਉਹ, ਉਹ ਬਾਹਰ ਕਈ ਤਾਂ ਬਾਹਰ ਸੁੱਟ ਦਿੰਦੇ ਨੇ। ਤੇ ਕਈ ਤਾਂ ਉਹ ਉਹਨਾਂ ਦੇ ਜਿਹੜੇ ਹਸਪਤਾਲਾਂ ਦਾ ਗੰਦ ਹੁੰਦਾ, ਉਹ ਪਾਣੀਆਂ ਚ ਨਦੀਆਂ ਚ ਸੱਟ ਦਿੰਦੇ ਨੇ। ਤੁਸੀਂ ਇਹ ਦੇਖੋ, ਨਦੀਆਂ ਦੇ ਜਿਹੜੀਆਂ ਮੱਛਲੀਆਂ ਹੋਣਗੀਆਂ, ਉਹ ਕਿੰਨੇ ਉਹਨਾਂ ਦਾ ਪ੍ਰਭਾਵਿਤ ਹੋ ਕੇ ਮਰ ਮੁਰ ਜਾਂਦੀਆਂ ਹੋਣਗੀਆਂ।
ਹੂੰ, ਨਾਲੇ ਸ
ਤੇ ਕਈ ਤੁਸੀਂ ਇਹ ਦੇਖੋ, ਹੁਣ ਆਪਾਂ ਹਾਂ ਉਹੀ ਨਾ, ਕਿ ਉਹਨੂੰ ਖ਼ਰਾਬ ਕਰ ਦਿੰਦੇ ਨੇ, ਪੂਰਾ ਪਾਣੀ ਨੂੰ ਵੀ। ਉਹਨੂੰ ਦੇਖੋ, ਕਈ ਤਾਂ ਪਾਣੀ ਬੰਦਿਆਂ ਦੇ ਵੀ ਪੀਣ ਵਾਲਾ ਹੁੰਦਾ, ਮਨੁੱਖ ਵੀ ਪੀਂਦੇ ਨੇ। ਹੁਣ ਉਹਨਾਂ ਨੂੰ ਵੀ ਕਿੰਨਾ ਹਾਨੀਕਾਰਕ ਹੋਏਗਾ। ਚਾਹੇ ਇੱਕ ਥਾਂ ਤੇ ਵੀ ਇਹ ਜੇ ਸੱਟਣ ਨਾ ਤੇ ਉੱਥੇ ਕਿੰਨਾ ਉੱਥੇ ਸਮੈਲ ਆਏਗੀ, ਆਪਾਂ ਜਿਹਨੂੰ ਕਹਿ ਦੇਣਾ ਕਿੰਨੀ ਬਦਬੂ ਆਂਦੀ ਹੋਏਗੀ। ਠੀਕ ਹੈ ਨਾ, ਤੇ ਉਸ ਤੋਂ ਬਾਅਦ ਬਦਬੂ ਛੱਡੋ, ਉਹਨਾਂ ਤੋਂ ਕਿੰਨਾ ਮ ਮੱਖੀਆਂ ਪ੍ਰਭਾਵਿਤ ਹੁੰਦੀਆਂ ਹੋਣਗੀਆਂ, ਮੱਛਰ ਹੋਣਗੇ, ਜਿਹਦੇ ਨਾਲ ਦੇਖੋ ਜੇ ਮੱਛਰ ਵੱਧ ਕਦੇ- ਕਦੇ ਲੋਕਾਂ ਨੂੰ ਰੋਗ ਹੋਣਗੇ, ਜਿਹਨੂੰ ਆਪਾਂ ਡੇਂਗੂ ਡੂੰਗੂ ਕਹਿ ਦਿੰਦੇ ਹਾਂ, ਡੇਂਗੂ ਮਲੇਰੀਆ ਹੋ ਗਿਆ। ਇਹ ਇੰਨੇ ਪ੍ਰਭਾਵਿਤ ਕਰਦੇ ਨੇ ਇਹ ਚੀਜ਼ਾਂ, ਉਹਨਾਂ ਨੂੰ ਸਮਝ ਨਹੀਂ ਆਂਦੀ ਕਿ ਗੰਦ ਥਾਂ- ਥਾਂ ਤੇ ਨਹੀਂ ਸੱਟਣਾ ਚਾਹੀਦਾ, ਲੋਕੀ ਫੇਰ ਵੀ ਗੰਦ ਨੂੰ ਥਾਂ- ਥਾਂ ਤੇ ਐਂ ਸੱਟ ਪਤਾ ਕਿ ਬਸ ਉਹਨਾਂ ਨੂੰ ਸਮਝ ਈ ਹੈ ਨੀ ਕੁਛ। ਪੜ੍ਹੇ-ਲਿਖੇ ਤੇ ਅਨਪੜ੍ਹਾਂ ਚ ਕੋਈ ਫਰਕ ਹੀ ਨਹੀਂ, ਇੱਥੋਂ ਦੇ
ਨਹੀਂ ਦੇਖ, ਈਵਨ ਅੱਜ ਦੇ ਪੜ੍ਹੇ ਲਿਖੇ ਵੀ ਇਹਨਾਂ ਜ ਜਿਹਨਾਂ ਨੇ ਮੰਨ ਲਓ ਜਿਹਨਾਂ ਨੂੰ ਨਹੀਂ ਪਤਾ, ਉਹਨਾਂ ਨੇ ਤਾਂ ਇਹ ਸਭ ਕਰਨਾ ਹੀ, ਕਿਉਂਕਿ ਜਿਹੜੀ ਉਹਨਾਂ ਲਈ ਚੀਜ਼ ਸੌਖੀ ਵਰਤੀ ਗਈ ਸਸਤੀ ਮਿਲ ਗਈ, ਉਹ ਸਾਬ ਨਾਲ ਉਹਦੀ ਵਰਤੋਂ ਕਰਨ ਲੱਗ ਜਾਂਦੇ ਲੋਕੀ। ਪਰ ਪੜ੍ਹੇ ਲਿਖੇ ਸਿਆਣੇ ਬਿਆਣੇ ਜਦੋਂ ਇਹੋ ਜਿ ਕੰਮ ਕਰਦੇ ਨੇ ਨਾ, ਉਹ ਮਾੜਾ ਉੱਥੇ ਸੋਚਣ ਦੀ ਲੋੜ ਪੈਂਦੀ ਐ।
ਦੇਖੋ ਹੁਣ ਸਰਕਾਰ ਨੇ ਬਥੇਰੀ ਵਾਰੀ ਕਿਹਾ, ਕਿ ਬਈ ਪਲਾਸਟਿਕ ਦੀ ਜਿਹੜੀ ਅ ਵਰਤੋ ਜ਼ਿਆਦਾ ਤੋਂ ਜ਼ਿਆਦਾ ਘਟਾ ਦੋ, ਤੇ ਜਿਹੜੇ ਚੀਜ਼ਾਂ ਵਰਤਣ ਯੋਗ ਨੇ, ਜਿਵੇਂ ਦੁਬਾਰਾ ਵਰਤਣ ਯੋਗ ਆ, ਪਲਾਸਟਿਕ ਉਹਨਾਂ ਨੂੰ ਵਾਰੀ- ਵਾਰੀ ਵਰਤ ਤਾਂ ਤੁਸੀਂ ਇਹ ਨੀ ਹੈ, ਕਿ ਇੱਕ ਵਾਰੀ ਵਰਤੋਂ ਤ ਲੋ ਤੇ ਉਹਨੂੰ ਸੱਟ ਦੋ, ਤੇ ਪਰ ਕਈ ਲੋਕੀ ਤਾਂ ਦੇਖ ਹੁਣ ਪਾਣੀ ਦੀ ਬੋਤਲ ਆਂਦੀ, ਬਾਜ਼ਾਰੋਂ ਲੈ ਲੈਣਗੇ ਪਾਣੀ ਦੀ ਬੋਤਲ। ਪੀ ਵੀ ਦੇਣਗੇ, ਜਦੋਂ ਖਾਲੀ ਹੋਗੀ ਬੋਤਲ, ਉਦੋਂ ਸੱਟ ਦੇਣਗੇ। ਉਹ ਦੇਖੋ, ਪਲਾਸਟਿਕ ਦੀ ਬਣੀ ਹੈ। ਉਹਨੂੰ ਉਹਨੂੰ ਵਾਰੀ -ਵਾਰੀ ਤੁਸੀਂ ਵਰਤ ਹੀ ਸਕਦੇ ਪੀਉ ਤੁਸੀਂ। ਤੁਸੀ ਵਰਤ ਲੋ ਜਦੋਂ ਤੱਕ ਖ਼ਰਾਬ ਨਹੀਂ ਹੁੰਦੀ। ਦੀ ਉਹ ਲੋਕੀ ਐ ਸੜਕ ਤੇ ਸੱਟ ਦਿੰਦੇ ਨੇ ਨਾ। ਕਿ ਬਸ
ਮੈਨੂੰ ਐਨਾ ਲੱਗਦਾ ਵੀ, ਸਰਕਾਰ ਨੂੰ ਜਾਂ ਫਿਰ ਸਾਰਾ ਇਹ ਪਲਾਸਟਿਕ ਦੀ ਬੋਤਲਾਂ ਚ ਪਾਣੀ ਆਉਣਾ ਹੀ ਬੰਦ ਹੋਣਾ ਚਾਹੀਦਾ। ਮਤਲਬ ਜੇ ਸਰਕਾਰ ਹੀ ਵਾਲੇ ਸਖ਼ਤ ਨਹੀਂ ਲਏਗੀ ਨਾ ਐਕਸ਼ਨ, ਕਿਉਂਕਿ ਉਹਨੇ ਆਪਦੇ ਪੈਸੇ ਕੱਢਣੇ ਹੁੰਦੇ ਆ। ਕਿਸੇ ਵੇ ਰਾਹੀਂ ਉਹ ਆਪਦੇ ਪੈਸੇ ਕੱਢ ਲੈਂਦੀ ਹੈ। ਤੇ ਕਰਨ ਵੇਚਣ ਵਾਲਾ ਫੇਰ ਉਹੀ ਕਿ ਹੈ। ਹੁਣ ਜਿਹੜੀ ਬਿਸਲੇਜ ਵਗੈਰਾ ਜਾਂ ਫਿਰ ਕੋਈ ਵੀ ਬ੍ਰਾਂਡ ਦਾ ਆਪਾਂ ਪਾਣੀ ਪੀਂਦੇ ਹਾਂ। ਉਹ ਸਹੀ ਸ਼ੁੱਧ ਪਾਣੀ ਥੋੜ੍ਹੀ ਹੁੰਦਾ। ਜਾਂ ਫੇਿਰ ਆਪਾਂ ਸਮਝ ਲੈਂਦੇ ਹਾਂ। ਵੀ ਇਹ ਫਿਲਟਰਡ ਹੋਆ ਅ ਹੋਏਗਾ। ਇਹੋ ਜਿਹਾ ਕੁਛ ਨੀ ਹੈ। ਉਹ ਵੀ ਸਾਰਾ ਬਆ ਮਿਲਿਆ ਵਗੈਰਾ ਸਾਰਾ ਤਰ੍ਹਾਂ ਦਾ ਪਾਣੀ ਉਹਦੇ ਚ' ਕੋਈ ਜਿੱਥੇ ਮਤਲਬ ਅੱਜ ਦਾ ਪਾਣੀ ਜਿਹੜਾ ਨਹੀਂ ਪੀਣਾ ਚਾਹੀਦਾ। ਜਿਹਦੇ ਵਿੱਚ ਯੂਰੇਨੀਅਮ ਹੈਗਾ। ਆਪਣੇ ਫਰੀਦਕੋਟ ਵਰਗੇ ਸ਼ਹਿਰ ਹੋ ਗਏ। ਆਪਣੇ ਫਿਰੋਜ਼ਪੁਰ ਹੋ ਗਏ। ਸਾਰਾ ਮਾਲਵਾ, ਮਾਝਾ ਸਾਰਾ ਇਹ ਯੂਰੇਨੀਅਮ ਵਾਲੇ ਪਾਣੀ ਤੋਂ ਅਗ੍ਰਸਰ ਹੋਇਆ ਪੈਆ। ਤੇ ਇਹਦੇ ਕਰਕੇ ਕਿਡਨੀ ਦੇ ਹੋ ਗਏ, ਲੀਵਰ ਦੇ ਹੋ ਗਏ। ਮਤਲਬ ਬਹੁਤ ਤਰ੍ਹਾਂ ਦੇ ਰੋਗ ਛੋਟੇ ਤੋਂ ਲੈ ਕੇ ਵੱਡਿਆਂ ਤੱਕ ਦੇ ਵਿੱਚ ਨੇ। ਕਿਉਂਕਿ ਨਹਿਰਾਂ ਤੋਂ ਹੋ ਕੇ ਪਾਣੀ ਸਾਰਾ ਸਰਕੂਲੇਟ ਹੋ ਕੇ ਆਉਂਦਾ ਆਰ ਓ ਵਗੈਰਾ ਚ' ਚਲੋ, ਜਿੰਨਾ ਘਰੇ ਆਰ ਓ ਨੇ ਉਹਨਾਂ ਦੀ ਥੋੜ੍ਹੀ ਬੱਚਤ ਹੈ। ਪਰ ਜਿਹੜੇ ਆ ਬੋਤਲਾਂ ਮਿਲਦੀਆਂ ਨੇ। ਅ ਰੋਡ ਵਗੈਰਾ ਤੋਂ ਜਾਂ ਕਿਤੇ ਵੀ ਆਪਾਂ ਜਾਈਏ ਬੱਸ ਸਟੈਂਡ ਜਾਂ ਇੱਥੇ ਰੇਲਵੇ ਸਟੇਸ਼ਨ ਤੇ ਰੇਲਵੇ ਸਟੇਸ਼ਨ ਨਾਲ ਪਾਣੀ ਤਾਂ ਬਹੁਤ ਹੀ ਖ਼ਰਾਬ ਹੈ। ਉਹ ਤਾਂ ਪੀਣਾ ਹੀ ਨਹੀਂ ਚਾਹੀਦਾ।
ਤੁਸੀਂ ਇਹ ਦੇਖੋ ਨਾ ਲੋਕੀ ਪਲਾਸਟਿਕ ਦੀ ਬੋਤਲ ਚਲੋ ਆਪਾਂ ਪਲਾਸਟਿਕ ਨੂੰ ਕਹਿ ਦਿੰਦੇ ਹਾਂ। ਆਪਾਂ ਬੰਦ ਕਰ ਦਿੰਦੇ ਆ। ਪਰ ਤੁਸੀਂ ਇਹ ਦੇਖੋ ਨਾ ਅੱਜ ਕੱਲ੍ਹ ਤਾਂ ਲੋਕੀ ਕੱਚ ਦੀ ਬੋਤਲ ਨੂੰ ਵੀ ਬਾਹਰ ਸੁੱਟ ਦਿੰਦੇ ਜੇ ਇੱਕ ਵਾਰੀ ਵਰਤੋਂ ਕਰ ਲਈ ਤਾਂ ਉਹਦੀ। ਹੁਣ ਆਪਾਂ ਜੇ ਪਲਾਸਟ ਕ ਇੱਕ ਬੰਦ ਕਰ ਦਾਂਗੇ ਤਾਂ ਕੱਚ ਵੀ ਤਾਂ ਓਨਾ ਹੀ ਨੁਕਸਾਨ ਦਾਏਗਾ ਨਾ ਆਪਣੇ ਵਾਸਤੇ ਹਾਣੀ। ਕਰ ਹੈਗਾ ਪੂਰਾ ਇੰਨਾ। ਜੇ ਕੱਚ ਕੋਈ ਖਾਏਗਾ। ਪਸ਼ੂ ਵੀ ਅਂਦੇਰੋ ਦੇਖੋਦੇ ਤਾਂ ਅੰਦਰੋਂ ਖੂਨ ਕਿੰਨਾ ਵਗੇਗਾ। ਉਹਦੇ ਅੰਦਰੂਨੀ ਹੀ ਖੂਨ ਵਗੇਗਾ ਤਾਂ
ਸਰਕਾਰ ਨੂੰ ਲੈਣੇ ਚਾਹੀਦੇ ਆ। ਇਸ ਤੋਂ ਰਿਲੇਟ ਕਾਫ਼ੀ ਕਦਮ ਤਾਂ ਹੀ ਅੱਗੇ ਜਾ ਕੇ ਕੁਛ ਬਣੂ। ਨਹੀਂ ਤਾਂ ਬੈਨ ਵਗੈਰਾ ਵੀ ਚੰਗੀ ਤਰ੍ਹਾਂ ਕਰਨਾ ਚਾਹੀਦਾ। ਜਿੱਥੇ ਜੂਟ ਵਗੈਰਾ ਤੇ ਬੈਗ ਆਉਣ। ਪਰ ਕੋਈ ਨਾ, ਦੇਖਦੇ ਆ ਵੀ ਹੁਣ ਕੀ ਹੁੰਦਾ। ਬਾਕੀ ਮਿਲਦੇ ਹਾਂ ਆਪਾਂ। ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ।